ਉਹ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ
ਆਪਾਂ ਵੀ ਵਧੀਆ ਹੋਰ ਕੀ ਕਰਦੇ ਰਏ ਹੋ
ਬਸ ਕੁਛ ਨੀ ਬੈਠੇ ਸੀਗੇ ਫ੍ਰਰੀ ਸੀਗੇ
ਅੱਛਾ ਚਲੋ ਵਧੀਆ ਫੇ ਹਾਂ ਸੌਂਗ ਸੁਣਨਾ ਵੀ ਦੇਖੋ ਕਿੰਨਾ ਜ਼ਰੂਰੀ ਹੋ ਗਿਆ ਨਾ ਕਈ ਵਾਰ ਸਾਡਾ ਮਾਹਲ ਵਗੈਰਾ ਸਹੀ ਨੀ ਹੁੰਦਾ ਤਾਂ ਆਪਾਂ ਮਿਊਜਿਕ ਵਗੈਰਾ ਸੁਣਦੇ ਹਾਂ ਤਾਂ ਕਿੰਨਾ ਵਧੀਆ ਲੱਗਦਾ ਸਾਨੂੰ
ਹਾਂਜੀ ਇਹ ਤਾਂ ਹੈਗਾ ਸਹੀ ਗੱਲ ਹੈ
ਹਮ ਤੁਹਾਨੂੰ ਵੀ ਵਧੀਆ ਲੱਗਦਾ ਮਿਊਜਿਕ ਸੁਣਨਾ
ਹਾਂਜੀ ਮੈਂ ਵੀ ਸੁਣ ਲੈਂਦੀ ਹਾਂ ਕਈ ਵਾਰ ਘਰ ਇਕੱਲੇ ਹੁੰਦੇ ਆ ਨਾ ਬੋਰ ਹੋ ਜਾਂਦੇ ਆ ਫੇਰ ਐਵੇਂ ਲੱਗਦਾ ਸੌਂਗ ਸੁਣ ਕੇ ਕਿ ਚਲੋ ਕੋਈ ਹੈ ਸਾਡੇ ਨਾਲ ਹਨਾ ਵੈਸੇ ਵੀ ਬੰਦਾ ਕਈ ਵਾਰ ਸੈਡ ਹੁੰਦਾ ਕਈ ਵਾਰ ਖੁਸ਼ ਹੁੰਦਾ ਕਈ ਵਾਰ ਦੁਖੀ ਹੁੰਦਾ ਮਤਲਬ ਉਸ ਹਿਸਾਬ ਨਾਲ ਵਧੀਆ ਲੱਗਦੇ ਨੇ ਫਿਰ ਗਾਣੇ
ਨਹੀਂ ਉਹ ਤਾਂ ਹੈ ਹੀ ਚਲੋ ਵਧੀਆ ਵੀ ਲੱਗਦਾ ਮਤਲਬ ਹੋਰ ਵੀ ਨ ਹ ਦਾ ਬੰਦਾ ਇਕੱਲਾ ਬੈਠਾ ਹੁੰਦਾ ਹੈ ਤਾਂ ਕਈ ਵਾਰ ਕੀ ਕਰੀਏ ਕਰੀਏ ਤਾਂ ਕਰੀਏ ਕਿ ਦ ਚੱਲ ਮਿਊਜ਼ਿਕ ਸੁਣ ਲੈਂਦਾ ਹੈ ਕਈ ਵਾਰ ਹੁੰਦਾ ਆਪਾਂ ਮਿਊਜਿਕ ਨਾਲ ਸੁਣਦੇ ਸੁਣਦੇ ਨਾਲ ਡਾਂਸ ਵੀ ਕਰਨ ਲੱਗ ਜਾਂਦੇ ਆ
ਹ ਸਹੀ ਗੱਲ ਹੈ ਜੀ
ਵਧੀਆ ਵੀ ਲੱਗਦਾ ਸਾਨੂੰ ਵੀ ਆਪ ਵੀ ਕਿ ਚਲੋ ਇਸ ਬਹਾਨੇ ਥੋੜਾ ਜਿਹਾ ਉਹ ਵੀ ਹੋ ਜਾਂਦੀ ਹੈ ਬੰਦਾ ਥੋੜਾ ਬਹੁਤ ਕਰ ਲੈਂਦਾ ਐਕਸਰਸਾਈਜ਼ ਸਮਝ ਲੋੋ ਜਾਂ ਕੁੱਛ ਸਮਝ ਲੋ ਹੋ ਜਾਂਦੀ ਹੈ ਮਿਊਜ਼ਿਕ
ਹਾਂਜੀ, ਇਹ ਤਾਂ ਹੈ ਅਸੀਂ ਵੀ ਲੱਗ ਜਾਂਦੇ ਨਾਲ ਬ ਬੱਚੇ ਵੀ ਲੱਗ ਜਾਂਦੇ ਆ ਬੱਚਿਆਂ ਨਾਲ ਹੀ ਲੱਗ ਜਾਂਦੇ ਆ ਫਿਰ।
ਸਹੀ ਗੱਲ ਹੈ, ਅੱਜ-ਕੱਲ ਤਾਂ ਦੇਖੋ ਤੁਸੀਂ ਆਪਾਂ ਕਿਸੇ ਵੀਆਹ ਪਾਰਟੀ ਤੇ ਜਾਂਦੇ ਆ ਮਿਊਜਿਕ ਅਗਰ ਮਿਊਜਿਕ ਹੀ ਨੀ ਚੱਲਦਾ ਹੁੰਦਾ ਉਥੇ ਤਾਂ ਕਿਵੇਂ ਆਪਾਂ ਵੀ ਬੋਰ ਹੋ ਜਾਂਦੇ ਹਾਨਾ ਕਿ ਕਰੀਏ ਤਾਂ ਕਰੀਏ ਕੀ ਉੱਥੇ ਜਾ ਕੇ?
ਹਾਂਜੀ, ਇੰਜੋਏਮੈਂਟ ਹੋ ਜਾਂਦੀ ਹੈਨਾ ਫਿਰ ਜਦੋ ਮਿਊਜਿਕ ਚਲਦਾ।
ਉਹ ਤਾਂ ਹੈ ਹੀ, ਫਿਰ ਸਾਰੇ ਫੈਮ ਉਹ ਹੁੰਦਾ ਨਾ ਕਿ ਸਾਰੀ ਫੈਮਿਲੀ ਇਕੱਠੀ ਹੁੰਦੀ ਹੈ ਵਿਆਹ, ਪਾਰਟੀ ਤੇ ਤਾਂ ਬੰਦਾ ਮਿਊਜਿਕ ਚੱਲਦਾ ਉਹ ਚ ਸਾਰਿਆਂ ਨਾਲ ਮਿਲ ਬੰਦਾ ਥੋੜਾ ਬਹੁਤ ਬੰਦਾ ਡਾਂਸ-ਡੂੰਸ ਕਰਕੇ ਇੰਜੋਏ ਕਰ ਲੈਂਦਾ ਆਪਹੀ।
ਹਾਂਜੀ, ਇਹ ਤਾਂ ਹੈ ਸਹੀ ਗੱਲ ਹੈ।
ਹੋਰ ਵਧੀਆ ਵੀ ਲੱਗਦਾ ਹੈ।
ਹਾਂਜੀ, ਪੁਰਾਣੇ ਟਾਈਮ ਵਿੱਚ ਦੇਖੋ ਕਿੰਨੇ, ਹਾਂਜੀ।
ਕਹਿ ਰਹੇ ਹੋ ਤੁਸੀਂ?
ਮੈਂ ਕਿਹਾ, ਪੁਰਾਣੇ ਟਾਈਮ ਵਾਲੇ ਸੌਗ ਬੜੇ ਵਧੀਆ ਲੱਗਦੇ ਨੇ ਉਹ ਪੁਰਾਣਾ ਮਿਊਜਿਕ ਜਿਹੜਾ ਅੱਜ-ਕਲ ਮਤਲਬ ਜਿਹੜੇ ਸੌਗ ਨੇ ਮਤਲਬ ਉਹਨਾ ਦਾ ਅਲਫਾਜ਼ਾਂ ਦਾ ਕੋਈ ਮੀਨਿੰਗ ਜਾ ਨੀ ਲੱਗਦਾ ਹੈ ਮੀਨਿੰਗੈਸ ਜੇਹੁੰ ਆ ਮਤਲਬ ਕੁਛ ਅਦਾ ਸੌਗ ਅੱਜ-ਕਲ ਦੇ ਟਾਈਮ ਚ ਵੀ ਵਧੀਆ ਹੁੰਦੇ। ਪਰ ਜਿਹੜੇ ਪੁਰਾਣੇ ਨੇ ਮਤਲਬ ਉਹਨਾਂ ਦਾ ਬਹੁਤ ਵਧੀਆ ਮਤਲਬ ਐਵੇਂ ਲੱਗਦਾ ਜਿਵੇਂ ਸਾਡੀ ਜ਼ਿੰਦਗੀ ਨਾਲ ਬੀਤ ਰਿਹਾ ਹੁੰਦਾ।
ਸਹੀ ਗੱਲ, ਕਈ ਸੌਂਗ ਤਾਂ ਇਵੇਂ ਜਿਹੇ ਆਉਂਦੇ ਨੇ ਜਿਵੇਂ ਕਿੰਨੇ ਵਧੀਆ ਲੱਗਦੇ ਨੇ ਸੁਣਨ ਵਿੱਚ ਵੀ ਐਵੇਂ ਲੱਗ ਜਿਵੇਂ ਆਪ ਦੇ ਉੱਪਰ ਹੀ ਬੰਦੇ ਦੀ ਬੀਤੀ ਹੋਈ ਹੁੰਦ
ਸਹੀ ਗੱਲ ਹੈ ਆਪ ਬੀਤੀ ਨਾਲ ਹੀ ਸੰਬੰਧਿਤ ਹੁੰਦੇਆ।
ਹੂੰ, ਨਹੀਂ ਤਾਂ ਕਈ ਅੱਜ-ਕੱਲ ਦੇ ਸੋ ਕਈ ਸੌਂਗ ਤਾਂ ਇਵੇਂ ਜਿਹੇ ਹੈ ਅੱਜ-ਕੱਲ ਦੇ ਜਿਹੜੇ ਨਵੇ ਆ ਆੱਦੇ ਪਏ ਨੇ ਉਹਨਾਂ ਕੋਈ ਇਨਾ ਮੀਨਿੰਗ ਹੁੰਦਾ ਨਾ ਕਈ ਸੌਂਗਾਂ ਦਾ ਬਿਲਕੁਲ ਹੀ ਦੇਖੋ ਤੁਸੀਂ ਕੋਈ ਜਿਵੇਂ ਹਰਿਆਣਵੀ ਹੋਵੇ ਹਕਈ ਅਲੱਗ-ਅਲੱਗ ਲੈਂਗੁਏਜ ਦੇ ਹੋ ਜਾਂਦੇ ਨੇ। ਜਿਹੜੇ ਉਹਨਾਂ ਦਾ ਕੋਈ ਮੀਨਿੰਗ ਹੀ ਨਹੀਂ ਹੁੰਦਾ ਸੌਂਗ ਦਾ। ਪਰ ਲੋਕ ਲੋਕਾਂ ਨੂੰ ਵੈਸੇ ਹੀ ਸੁਣਨ ਤੋਂ ਵਧੀਆ ਲੱਗਦੇ ਏ। ਤਾਂ ਉਹ ਸੁਣਦੇ ਰਹਿੰਦੇ ਨੇ।
ਕੁਛ ਵੀ ਨੀ ਹੁੰਦਾ ਹੈਗਾ ਉਹਨਾਂ ਵਿੱਚ ਕੁਛ ਵੀ ਨੀ ਬਸ ਐਵੇਂ ਲੱਗੇ ਰਹਿੰਦੇ ਨੇ, ਧੜਕ-ਭੜਕ ਜੀ ਵਾਲੇ ਗਾਣੇ ਹੁੰਦੇ ਆ ਜਾਂ ਕੁਛ ਮਤਲਬ ਕੁਛ ਨੀ ਉਹਨਾ ਦੇ ਕੋਈ ਸੈਂਸ ਨੀ ਬਣਦੀ ਹੈਗੀ।
ਲੋਕ ਮਤਲਬ ਕੀਰਤਨ ਵਗੈਰਾ ਵੀ ਮਤਲਬ ਆਪਾਂ ਫੋਨ ਚ ਕਈ ਵਾਰ ਚਲਾ ਲੈਂਦੇ ਕਿੰਨਾ ਵਧੀਆ ਲੱਗਦਾ ਆਪਾਂ ਸੁਣਦੇ ਹਾਂ ਤਾਂ।
ਹਾਂਜੀ, ਨਹੀਂ ਆਪਾਂ ਦੇਖੋ ਗੁਰਦੁਆਰਾ ਸਾਹਿਬ ਜਾਈਦਾ ਫਿਰ ਉੱਥੇ ਜਾ ਕੇ ਸੁਣੀ ਦਾ ਕਿੰਨਾ ਵਧੀਆ ਸੰਗੀਤ ਹੁੰਦਾ ਦੇਖੋ ਹੈਨਾ ਉਹ ਮਤਲਬ ਸ਼ਬਦ ਸੁਣਦੇ ਆ ਬੰਦਾ ਖੋ ਜਾਂਦਾ ਲੀਨ ਹੀ ਹੋ ਜਾਂਦਾ। ਬੰਦਾ ਇੱਕ ਤਰ੍ਹਾਂ ਨਾ ਮਨ ਹੀ ਨੀ ਕਰਦਾ ਵੀ ਉੱਥੋਂ, ਉੱਠ ਕੇ ਆਓ।
ਸਹੀ ਗੱਲ ਹੈ ਕਈ ਤਾਂ ਮਤਲਬ ਇੰਨੇ ਵਧੀਆ ਸ਼ਬਦ ਪੜ੍ਹਦੇ ਨੇ ਉਹ ਇੰਨਾ ਵਧੀਆ ਲੱਗਦਾ ਇਵੇਂ ਜਿਵੇਂ ਕੀ ਬੰਦਾ ਬੈਠਾ ਉੱਥੇ ਸੁਣਦਾ ਹੀ ਜਾਏ।
ਸੁਣਦਾ ਹੀ ਜਾਏ। ਮਤਲਬ ਉਹ ਕਹਿੰਦੇ ਨਾ ਵੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਮੈਨੂੰ ਤਾਂ ਲੱਗਦਾ ਕਿ ਹਾਂ ਜੁੜੀ ਜਾਂਦਾ ਬੰਦਾ ਮਤਲਬ ਕਈ ਤਾਂ ਇੰਨੇ ਵਧੀਆ ਹੁੰਦੇ ਨੇ ਨਾ ਮਤਲਬ ਬਹੁਤ ਵਧੀਆ ਹੁੰਦੇ ਨੇ ਜਿਹੜੇ ਮਤਲਬ ਸੰਗੀਤਕਾਰ ਹੁੰਦੇ ਨੇ ਉੱਥੇ ਪਾਠੀ ਰਾਗੀ ਜਿਨਾਂ ਨੂੰ ਕਹਿ ਦਿੰਦੇ ਹਾਂ ਆਪਾਂ ਹਨਾ ਬਹੁਤ ਤੇ ਵਧੀਆ
ਚਲੋ ਉਹ ਵੀ ਮਿਊਜ਼ਿਕ ਦੇ ਥਰੂ ਹੀ ਆਪਾਂ ਜੁੜਦੇ ਹਾਂ ਉਹਨਾਂ ਦੇ ਨਾਲ ਵੀ ਮਤਲਬ ਨਾਲ ਨਾਲ ਮਿਊ ਬੀਬੀ ਉਹਨਾਂ ਦਾ ਕਿੰਨਾ ਵਧੀਆ ਕਰਦੇ ਨੇ ਉਹ ਸਭ ਕੁੱਛ ਕਰਦੇ ਨੇ, ਤਾਂ ਹੀ ਵਧੀਆ ਲੱਗਦਾ ਸਾਨੂੰ ਵੀ, ਸੁਣਨਾ ਉਹਨਾਂ ਨੂੰ ਅ ਅਬ
ਕਿਨਾ ਵੀ ਚੰਗਾ ਸੰਗੀਤ ਬੰਦਾ ਸੁਣ ਕੇ ਕਦੇ ਭੁੱਲਦਾ ਨੀ ਹੈਗਾ ਮਤ ਮਤਲਬ ਤੁਹਾਡੇ ਅੰਦਰ ਤੁਹਾਡੀ ਰੂਹ ਤੱਕ ਚ ਚਲਾ ਜਾਂਦਾ, ਤੇ ਤੁਹਾਡੇ ਮਤਲਬ ਅੰਦਰ ਗੂੰਜਦਾ ਹੀ ਰਹਿੰਦਾ ਉਹ,
ਸਹੀ ਗੱਲ ਹੈ, ਆਪਾਂ ਗਰ ਆ ਕਈ ਵਾਰ ਤਾਂ ਆਪਾਂ ਗੁਰਦੁਆਰੇ ਤੋਂ ਗਰ ਵੀ ਆ ਕੇ, ਮਤਲਬ ਉਹ ਸਾਡੇ ਦਿਮਾਗ ਚ ਉਹ ਚੀਜ਼ ਚੱਲਦੀ ਰਹਿੰਦੀ ਹੈ ਉਹਨਾਂ ਨੇ ਕਿੰਨਾ ਵਧੀਆ, ਉਹੀ ਸ਼ਬਦ ਮਤਲਬ ਬੰਦਾ ਬੋਲਦਾ ਰਹਿੰਦਾ ਤਾਂ ਕਿੰਨਾ ਵਧੀਆ ਲੱਗਦਾ
ਹਾਂਜੀ, ਹਮ।
ਔਰ ਕਈ ਲੋਕੀ ਤੋਂ ਜਿਹੜੇ ਸਵੇਰੇ ਉੱਠ ਕੇ ਵੀ ਦੇਖੋ ਕਿੰਨਾ ਮਤਲਬ ਵੀ, ਉਹ ਫੋਨ ਚ ਚਲਾ ਲਿਆ ਜਾਂ ਵੈਸੇ ਚਲਾ ਪਾਠ ਲਾ ਲਿਆ ਘਰ ਚ, ਕਿੰਨਾ ਵਧੀਆ ਲੱਗਾ
ਆ ਟੀ ਵੀ ਤੇ ਚਲਾ ਲੈਂਦੇ ਆ
ਹਾਂ ਕਿੰਨਾ ਵਧੀਆ ਲੱਗਦਾ ਕਿ, ਸੁਣਦੇ ਹਾਂ ਚਲੋ, ਵਧੀਆ ਲੱਗਦਾ ਸਾਰਾ ਨਾਲ ਦੇ ਨਾਲ ਸਾਰਾ ਦਿਨ ਵੀ ਸਾਡਾ ਕਿੰਨਾ ਵਧੀਆ ਗੁਜ਼ਰਦਾ।
ਸਹੀ ਗੱਲ ਆ। ਮਤਲਬ ਸਾਰਾ ਘਰ ਹੀ ਸ਼ੁੱਧ ਹੋ ਜਾਂਦਾ ਇੱਕ ਤਰ੍ਹਾਂ ਨਾਲ ਉਹਦੇ ਨਾਲ
ਹਾਂ ਆਪਾਂ ਮੈਂ ਤਾਂ ਆਪ ਛੋਟੇ ਸੀ ਨਾ ਤੋਂ ਮੇਰੇ ਡੈਡੀ ਦਾ ਸਵੇਰੇ ਸਵੇਰੇ ਉੱਠ ਕੇ ਮਤਲਬ, ਐਵੇਂ ਜੇ, ਮਤਲਬ ਚਲਾ ਦਿੰਦੇ ਸੀ ਕੁਛ ਨਾ ਕੁਛ, ਜਿਵੇਂ ਭਜਨ ਚਲਾ ਰਿਆ ਕੁਛ ਚਲਾ ਰਿਆ ਬੰਦੇ ਨੂੰ ਯਾਦ ਰਹਿੰਦਾ ਸੀ ਹੁਣ ਤਾਂ ਕੋਈ ਬੱਚੇ ਸੁਣ ਕੇ ਹੀ ਨੀ ਰਾਜੀ,
ਸਹੀ ਗੱਲ,
ਹਮ ਆਪਾਂ ਉਹਦੇ ਨਾਲ ਹੀ ਉਠਦੇ ਸੀ, ਔਰ ਆਪਾਂ ਮੈ ਆਪਾਂ ਤੋਂ ਜਦੋ ਸੀ ਆਪਾਂ ਉਹਦੇ ਨਾਲ ਹੀ ਉੱਠਦੇ ਸੀਗੇ ਚਲੋ ਉ ਜਾ ਰ ਬ ਵ ਵੀ ਕਿਨੂੰ ਕਿਵੇਂ ਵੈਸੇ ਵੀ ਚਲੋ, ਕਾਮ ਕੁੁੰਮ ਕਰਦਾ ਬੰਦਾ ਕਈ ਵਾਰ ਹੁੰਦਾ ਠੀਕ ਕੁਛ ਗਾਣੇ ਗੁਣੇ ਚਲਾ ਲੈਂਦੇ ਹਾਂ ਆਪਾਂ ਮਿਊਜਿਕ ਚਲਾ ਲੈਂਦੇ ਹਾਂ ਤਾਂ ਨਾਲ ਨਾਲ ਕੰਮ ਕਰਦੇ ਰਹਿੰਦੇ ਤਾਂ ਸਾਨੂੰ ਕੰਮ ਦਾ ਹੀ ਨਹੀਂ ਪਤਾ ਲੱਗਦਾ ਕਿ
ਪਤਾ ਨੀ ਲੱਗਦਾ ਹੈਗਾ ਨਾਲੇ ਬੜਾ ਖੁਸ਼ੀ ਖੁਸ਼ੀ ਕੰਮ ਹੁੰਦਾ ਉਹ ਵਧੀਆ ਤਰੀਕੇ ਨਾਲ ਹੋ ਜਾਂਦਾ
ਨਹੀਂ ਉਹ ਤਾਂ ਹੈ ਹੀ ਔਰ ਵਧੀਆ ਵੀ ਲੱਗਦਾ ਸਾਨੂੰ ਕਿ ਇੰਨਾ ਕਿ ਮਤਲਬ ਕਿ ਆਪਾਂ ਕੰਮ ਇੰਨੀ ਛੇਤੀ ਸਾਡਾ ਹੋ ਵੀ ਗਿਆ ਨਹੀਂ ਤਾਂ ਬੰਦਾ ਸੋਚਦਾ ਰਹਿੰਦਾ ਕੀ ਕਰੀਏ ਕੀ ਨਾ ਕਰੀਏ
ਹਮ
ਅੱਜ ਕੱਲ ਤਾਂ ਜਿੰਮ ਵਿੱਚ ਵੀ ਦੇਖਿਆ ਹੋਏਗਾ ਤੁਸੀਂ ਕਿੰਨੇ ਲੋਕੀ ਸੌਂਗ ਵੋਂਂਗ ਚਲੇ ਹੁੰਦੇ ਨੇ ਉੱਥੇ ਮਿਊਜਿਕ ਚੱਲਦਾ ਵਧੀਆ ਹੁੰਦਾ ਨਾਲ ਨਾਲ ਐਕਸਰਸਾਈਜ਼ ਕਈ ਲੋਕ ਐਕਸਰਸਾਈਜ਼ ਕਰ ਕਰਦੇ ਪਏ ਹੈ ਕੋਈ ਕੁਛ ਕਰਦਾ ਪਿਆ ਕੋਈ ਕੁਛ ਕਰਦਾ ਪਿਆ
ਹਾਂਜੀ ਅੱਜ ਕੱਲ ਤੁਸੀਂ ਕਿਸੇ ਸ਼ੋਪ ਤੇ ਜਾਓ ਕਿਸੇ ਬੜੀ ਸ਼ੋਪ ਤੇ ਜਾਓ ਬ੍ਰੈਂਡਡ ਵਧੀਆ ਮਤਲਬ ਉੱਥੇ ਵੀ ਮਤਲਬ ਲਾਈਟ ਮਿਊਜਿਕ ਚੱਲਦਾ ਹੁੰਦਾ ਬਹੁਤ ਵਧੀਆ ਲੱਗਦਾ ਅਸੀਂ ਜੈਵੈਲਰ ਦੇ ਗਏ ਮਤਲਬ ਦੇਖੋ ਸੁਨਿਆਰੇ ਦੁਕਾਨ ਤੇ ਵੀ ਚੱਲ ਰਿਹਾ ਲਾਈਟ ਜਾਂ ਮਿਊਜਿਕ ਚੱਲ ਰਿ ਮਤਲਬ ਬੜਾ ਵਧੀਆ ਲੱਗ ਰਿਹਾ ਸੀ ਉਹ
ਹਾਂ ਅ ਆਪਾਂ ਮੋਲ ਵਗੈਰਾ ਤੇ ਵੀ ਜਾਂਦੇ ਹਾਂ ਮੋਲ ਵਿੱਚ ਤਾਂ ਇਹੀ ਹੁੰਦਾ ਸ਼ੋਪਾਂ ਵਿੱਚ ਅੰਦਰ ਅੰਦਰ ਕਿ ਮਤਲਬ ਕਿ ਲਾਈਟ ਦਾ ਬਿਲਕੁਲ ਲੈ ਗਿਆ ਦੀ ਕਿਵੀ ਆਵਾਜ਼ ਹੁੰਦਾ ਪਰ ਸੁਣਨ ਚ ਇੰਨਾ ਵਧੀਆ ਲੱਗਦਾ ਜਿਵੇਂ ਲਾਈਟ ਹ ਮਤਲਬ ਹੌਲੀ ਹੌਲੀ ਚਲਿਆ ਹੁੰਦਾ ਹੈ ਤਾਂ ਕਿੰਨਾ ਵ ਵਧੀਆ ਲੱਗਦਾ ਸਨ ਆਪਾਂ ਲੋਕਾਂ ਨੂੰ ਸੁਣਨ ਨੂੰ ਕਈ ਵਾਰ ਉਹ ਉਹੀ ਹੁੰਦਾ ਲਾਊਡ ਮਿਊਜਿਕ ਲੱਗੇ ਤਾਂ ਬੰਦੇ ਨੂੰ ਕਿਨੂੰ ਅ ਕਰਨਾ ਨੂੰ ਉਹ ਹੁੰਦਾ ਹੈ ਉਹ ਤਾਂ ਸੁਣਨ ਚ ਵੀ ਇੰਨਾ ਵਧੀਆ ਲੱਗਾ
ਦਾ ਹਮ
ਨਹੀਂ ਵਧੀਆ ਸਗੋਂ ਅੱਜ ਕੱਲ ਤਾਂ ਟਾਈਮ ਚ ਤਾਂ ਵੈਸੇ ਤਾਂ ਮੇਰੇ ਹਿਸਾਬ ਬੰਦੇ ਨੂੰ ਹਰ ਕਿਸੇ ਨੂੰ ਮਤਲਬ ਥੋੜਾ ਬਹੁਤ ਮਿਊਜਿਕ ਹਰ ਕਿਸ ਕਈ ਲੋਕੀ ਤਾਂ ਦੇਖੋ ਮਿਊਜਿਕ ਸਿੱਖਦੇ ਵੀ ਨੇ
ਸਿੱਖ ਦੇਵੀਆਂ ਹਾਂਜੀ
ਅੱਜ ਕੱਲ੍ਹ ਤਾਂ ਸਕੂਲਾਂ ਵਿੱਚ ਵੀ ਭ ਸਕੂਲਾਂ ਵਿੱਚ ਵੀ ਦੇਖੋ ਮਿਊਜਿਕ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ
ਹਾਂਜੀ ਸਹੀ ਗੱਲ ਹੈ ਸਬਜੈਕਟ ਹੀ ਹੁੰਦਾ ਇੱਕ ਤਰ੍ਹਾਂ ਦਾ
ਹਾਂ ਬਿਲਕੁਲ ਜਦੋਂ ਮੈਂ ਮੈਂ ਆਪਾਂ ਵੀ ਸਕੂਲ ਪੜ੍ਹਦੇ ਸੀ ਸਾਡੇ ਸਕੂਲ ਵਿੱਚ ਵੀ ਤਾਂ ਦੇਖੋ ਇੱਕ ਸਬਜੈਕਟ ਹੀ ਹੁੰਦਾ ਸੀ ਮਿਊਜਿਕ
ਹਾਂ ਨਹੀਂ ਸਾਡੇ ਨਾ ਸਕੂਲ ਵਿੱਚ ਨਹੀਂ ਸੀ ਮੈਂ ਕੋਾਲਜ ਵਿੱਚ ਪਰ ਮਿਊਜਿਕ ਵੋਕਲ ਮਤਲਬ ਅਲੱਗ ਤੋਂ ਸਬਜੈਕਟ ਰੱਖਿਆ ਸੀ
ਹਾਂ ਨਹੀਂ ਸਾਡੇ ਸਕੂਲ ਆਪਾਂ ਐਵੇਂ ਕਿਉਂਕਿ ਸਾਡੇ ਇੱਥੇ ਸਕੂਲ ਵਿੱਚ ਵੀ ਸੀ ਮੇਰੇ ਤਾਂ ਬੜ ਕਾਲਜ ਸੀ ਨ ਨਹੀਂ ਸੀ ਪਰ ਪਲਚ ਸੀ ਪਰ ਚਲੋ ਕਈ ਬੱਚੇ ਦੇਖ ਕਿੰਨੇ ਟੈਲੈਂਟਡ ਹੁੰਦੇ ਨੇ ਇਹਦੇ ਨਾਲ ਦੇਖੋ ਅਰਨਿੰਗ ਵੀ ਕਿੰਨੀ ਕਰ ਲੈਂਦੇ ਨੇ
ਸਹੀ ਗੱਲ ਹੈ ਬਹੁਤ ਫੇਮਸ ਹੋ ਜਾਂਦਾ ਮਤਲਬ ਆਪਾਂ ਦੇਖੀ ਆ ਕਈ ਸਿੰਗਰ ਦੇਖੋ ਕਿੰਨੇ ਗ਼ਰੀਬ ਘਰਾਂ ਤੋਂ ਉੱਠ ਕੇ ਆਉਂਦੇ ਨੇ ਤੇ ਮਤਲਬ ਹੁਣ ਅਰਭਪਤੀ ਹੋ ਚੁੱਕੀ ਉਹ ਕਿੰਨੇ ਮਤਲਬ ਪੈਸਾ ਉਹਨਾਂ ਨੇ ਕਮਾ ਲਿਆ ਮਤਲਬ ਐਸੀ ਕੰਡੀਸ਼ਨ ਤੋਂ ਆਏ ਸੀ ਸੀਗੇ ਜਿੱਥੇ ਮਤਲਬ ਉਹਨਾਂ ਨੂੰ ਕੱ ਕੱਪੜੇ ਤਕ ਨ ਸੀ ਬਾਹਰ ਨੂੰ ੰਗ ਦੇ ਮਿਲਦੇ ਮਤਲਬ ਇੰਨੇ ਰੋਟੀ ਟੀ ਵੀ ਨਹੀਂ ਸੀ ਢੰਗ ਦੀ ਜੁੜਦੀ ਤੇ ਦੇਖਲਓ ਉਹ ਮਤਲਬ ਮਿਊਜਿਕ ਦੇ ਥਰੂ ਹੀ ਆਪਣੀ ਪ੍ਰੈਕਟਿਸ ਦੇ ਥਰੂ ਆਪਣੀ ਲਗਨ ਦੇ ਥਰੂ ਹੀ ਦੇਖੋ ਉਹਨਾਂ ਨੇ ਮਤਲਬ ਕਿੰਨਾ ਪੈਸਾ ਕਮਾ ਲਿਆ ਇਨਾ ਨਾਮ ਕਮਾ ਲਿਆ ਕਿੰਨੇ ਫੇਮ ਹੋ ਗਏ
ਸਹੀ ਗੱਲ ਹੈ ਉਹ ਵਧੀਆ ਵਧੀਆ ਵੀ ਲੱਗਦਾ ਦੇੇਖੋ ਤੁਸੀਂ ਆਪਾਂ ਦੇਖਦੇ ਹਾਂ ਆਪਾਂ ਸੁਣਦੇ ਹਾਂ ਕਿੰਨਾ ਉਹਨਾਂ ਦਾ ਮਿਊਜਿਕ ਕਿੰਨਾ ਵਧੀਆ ਲੱਗਦਾ ਪਰ ਅੱਜ ਕੱਲ ਤਾਂ ਟੀ ਵੀ ਮਤਲਬ ਕਿੰਨੇ ਮੌਕੇ ਮਤਲਬ ਮਿਊਜਿਕ ਸਿੱਖਦੇ ਆ ਆਪ
ਨ ਹਾਂਜੀ ਦੇਖੋ ਕਿੰਨੇ ਮਤਲਬ ਉਹ ਆਉਂਦੇ ਆ ਪ੍ਰੋਗਰਾਮ ਆਂ ਦੇ ਨੇ ਕਿੰਨੇ ਅੱਗੇ ਜਾਂਦੇ ਆ ਬੱਚੇ ਮਤਲਬ ਇਹ ਤਾਂ ਕਾਫ਼ੀ ਸਾਲਾਂ ਤੋਂ ਹੀ ਚੱਲ ਰਹੇ ਆ ਪਰ ਅੱਜ ਕੱਲ੍ਹ ਤਾਂ ਦੇਖੋ ਜੇ ਕੋਈ ਮਤਲਬ ਵਧੀਆ ਗਾਣਾ ਗਾਂਦਾ ਉਹ ਸਿੱਧਾ ਹੀ ਯੂਟਿਊਬ ਤੇ ਲੋ ਅਪਲੋਡ ਕਰ ਦਿੰਦੇ ਨੇ ਹਨਾ ਕਿੰਨਾ ਉਹ ਹੈ ਮਤਲਬ ਜੇ ਕੋਈ ਬੰਦਾ ਹੈਗਾ ਵੀ ਆ ਵਧੀਆ ਤਾਂ ਮਤਲਬ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਵਾਇਰਲ ਹੋ ਜਾਂਦਾ
ਸਹੀ ਗੱਲ ਅੱਜ ਕੱਲ ਉਹ ਹੋ ਗਿਆ ਨਾ ਵੀ ਜਿਵੇਂ ਆਪਦੀਹ ਉਹ ਬਣਾ ਲਈ ਥੋੜੀ ਸ਼ੋਰਟ ਵੀਡੀਓ ਬਣਾ ਲਈ ਜਾਂ ਯੂਊ ਿਊਬ ਚ ਆਪਦਾ ਚੈਨਲ ਬਣਾ ਲਿਆ ਜਾਂ ਰੀਲ ਬਣਾ ਕੇ ਪ ਕੋਈ ਰੀਲ ਫੇਮਸ ਹੋ ਗਈ ਤਾਂ ਉਹਦੇ ਨਾਲ ਵੈਸੇ ਹੀ ਉਹ ਲੋਕ ਫੇ ਫੇਮਸ ਤੁਹਾਨੂੰ ਪਤਾ ਹੀ ਹੈ
ਸਹੀ ਗੱਲ ਹਮ ਉਹੀ ਆ ਨਾ
ਮਿਊਜ਼ਿਕ ਦੇ ਫਾਇਦੇ ਹੀ ਫਾਇਦੇ ਨੇ ਕਿਸਾਨ ਤਾਂ ਕੋਈ ਨੀ ਹੈ
ਹਾਂਜੀ ਉਹੀ ਵੀ ਪਹਿਲਾਂ ਲੋਕਾਂ ਕੋਲ ਕੋਈ ਮੌਕਾ ਨਹੀਂ ਸੀ ਹੁੰਦਾ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਅੱਜ ਕੱਲ ਮਤਲਬ ਇੰਨਾ ਜ਼ਿਆਦਾ ਉਹ ਹੈ ਮਤਲਬ ਸਾਰੀ ਦੁਨੀੀਆਂ ਇੰਨੀ ਜ਼ਿਆਦਾ ਮਤਲਬ ਜੁੜ ਚੁੱਕੀ ਹੈ ਆਪਸ ਦੇ ਵਿੱਚ ਹਨਾ ਤੇ ਮਤਲਬ ਅੱਜ ਕੱਲ ਤਾਂ ਮਿੰਟਾਂ ਸੈਕਿੰਡਾਂ ਦੇ ਵਿੱਚ ਲੋਕ ਵਏ ਹੋ ਜਾਂਦੇ ਆ, ਮਤਲਬ ਅੱਜ ਕੱਲ ਕੋਈ ਔਖਾ ਨੀ ਹੈਗਾ, ਬੰਦੇ ਨੂੰ ਆਪਣਾ ਟੈਲੈਂਟ ਨੂੰ ਅੱਗੇ ਦੁਨੀਆਂ ਦੇ ਅੱਗੇ ਲੈ ਕੇ ਆਣਾ
ਨਹੀਂ ਵਧੀਆ ਸਗੋਂ, ਹੋਰ ਚਲੋ ਜਿਵੇਂ ਵੀ ਹੈ, ਬੱਚਾ ਬ ਕੋਈ ਬੱਚਾ ਮਿਊਜਿਕ ਦੇ ਥਰੂ ਜੁੜਦਾ ਉਹ ਵਧੀਆ ਹੀ ਆ, ਉਹਦੇ ਲਈ ਕਈ ਬੱਚੇ ਪੜ੍ਹਾਈ ਚ ਵਧੀਆ ਨੀ ਹੁੰਦੇ ਵਧੀਆ ਹੁੰ ਮਿਊਜ਼ਿਕ ਤੋਂ ਆਪਣੀ ਅਰਲਇੰਗ ਕਰ ਲੈਂਦੇ ਨੇ।
ਹਾਂਜੀ। ਚਲੋ ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ ਹਾਂਜੀ ਮੈਨੂੰ ਵੀ, ਹਾਂਜੀ ਚਲੋ।